ਹੈਲੋ
ਕਣ
ਹੈਲੋੋਓਓ।
ਹੈਲੋੋਓਓ।
ਹਾਂਜੀ, ਸਤਿ ਸ੍ਰੀ ਆਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਸਤਿ੍ਰੀ ਅਕਾਲ ਜੀ।
ਠੀਕ ਹੋ।
ਹੋਰ ਕੈਸੇ ਹੋ ਵਧੀਆ -ਵਧੀਆ ਤੁਸੀਂ ਸੁਣਾਓ?
ਹਾਂਜੀ ਠੀਕ ਹੈ, ਕੀ ਕਰਦੇ ਪਿਓ ਕੀ ਕਰਦੇ
ਹਾਂਾਂ ਸੋਨ ਦੀ ਤਿਆਰੀ ਕਰ ਰਿਹਾ ਹੋ ਸੋਨ ਦੀ ਤਿਆਰੀ ਕਰ ਰਿਹਾ।
ਅੱਛਾ- ਅੱਛਾ ਤੇ ਸਕੂਲ ਦਾ ਖਲਾਓਗਾ।
ਹ ਹਾਂਜੀ।
ਹੁਣ ਤੂੰ ਬਾਰਵੀਂ ਪਾਸ ਕੀਤੀ ਹੈ ਕਿਨਵੀਂ ਕਲਾਸ?
ਨਾ-ਨਾ ਅ ਦਸਵੀਂ-ਦਸਵੀਂ ਪਾਸ ਕੀਤੀ ਹੈਗੀ, ਗਿਆਰਵੀਂ 'ਚ ਆਇਆ ਹੱਲੇ।
ਅੱਛ- ਅੱਛਾ ਠੀਕ, ਹੈ ਅੱਛਾ। ਹੋਰ ਸਬਜੈਕਟ ਕਿਹੜੇ- ਕਿੜੇ ਨੇ?
ਹਾਂ ਮੈਂ ਨੋਨ ਮੈਡੀਕਲ ਲੈਤੀ ਸੀ।
ਬਹੁਤ ਅੱਛਾ ਕੀਤਾ ਵਧੀਆ ਹੋਰ ਹੋਰ ਘੁੰਮ ਕੇ ਕਿੱਥੇ ਆਏ ਹੋ ਤੁਸੀਂ?
ਸ਼ਾਮਲੀ ਗਏ ਸੀ, ਚਾਚਾ ਕੋਲ।
ਅੱਛਾ, ਸ਼ਾਮੀ ਗਏ ਸੀ। ਅੱਛਾ, ਕਹਿ ਤੇ ਗਏ ਸੀ?
ਹਮਮ। ਹਾਂਜੀ- ਹਾਂਜੀ ਟ੍ਰਰੇਨ ਤੇ ਗਏ ਤੇ
ਅੱਛਾ-ਅੱਛਾ ਸਾਰੇ ਗਏ ਸੀ ਸਾਰੇ।
ਨਹੀਂ- ਨਹੀਂ ਬੱਚੇ- ਬੱਚੇ ਗਏ ਸੀ, ਬੱਚੇ- ਬੱਚੇ ਗਏ ਸੀ ਪਾਪਾ ਛੱਡੇ ਕੇ ਆ ਗਏ ਸੀ ਸਾਥ।
ਅੱਛਾ ਠੀਕ ਉੱਥੇ ਕੀ- ਕੀ ਦੇਖਿਆ ਤੁਸੀਂ? ਕੀ-ਕੀ ਅੱਛਾ ਲੱਗਦਾ ਤੁਹਾਨੂੰ?
ਅਤੇ
ਹੁਣ ਅਸੀਂ ਘੁੰਮਣ ਤਾਂ ਉੱਧਰ ਗਏਥ ਨੀ ਗ। ਬੱਸ ਨਹੜੇ ਮਨਦੀਿਰ ਜ ੇਨ ਮਟ ਲ ਉਹਥਰ ਹੈਦੀ ਗ ਮਨਹਲੀ।
ਮਟੀ ਦਾ ਅੱਛਾ, ਹੋਰ- ਹੋਰ ਕਿਖ ਅੱਛਾ-ਅੱਛਾ। ਹੋਰ, ਕੀ ਦੇਖਿਆ ਉੱਥੇ ਤੁਸੀਂ ਕੀ-ਕੀ ਚੰਗੀਆਂ ਚੀਜ਼ਾਂ ਵੇਖੀਆਂ ਉੱਥੇ ਤੁਸੀਂ?
ਉਹ ਉੱਧਰ ਪਹਾੜ ਬੜੇ ਵੱਡੇ-ਵੱਡੇ ਹੈਗੇ ਸੀ।
ਅੱਛਾ।
ਪਾਰਕ ਹੋ ਗਏ ਰ ਕ੍ਰਿਕਟ ਗਰਾਉਂਡ ਹੋ ਗਏ।
ਅੱਛਾ-ਅੱਛਾ।
ਨਹੀਂ-ਨਹੀਂ ਪਾਰਕ ਸੀ। ਉਹ ਸੈਰ ਕਰਨ ਦੇ ਪਾਰਕ ਸੀ ਖਾਲੀ ਉੱਥੇ ਜਿੰਮ। ਕਰਨ ਦਾ ਵੀ ਮਸ਼ੀਨਾਂ ਇਹ ਸੀ।
ਅੱਛਾ ਅੱਛਾ। ਤੁਸੀਂ- ਤੁਸੀਂ ਜਿਮ ਕਰ ਤੁਸੀਂ ਜਿਮ ਕਰਦੇ ਹੋ?
ਹਾਂਜੀ-ਹਾਂਜੀ ਮੈਨੂੰ, ਛੇ ਮਹੀਨੇ ਹੋਏ ਕਰਦੇ ਹੈ। ਹਾਂਜੀ, ਜੂਨ ਦੀ ਜੂਨ ਚ ਨਹੀਂ ਗੇਦੇ ਜੁਲਾਈ ਚ ਜਾਵਾਂਗੇ ਫੇਰ ਦੁਬਾਰਾ।
ਅੱਛ ਪਾਰ ਕਟਾਨ ਵਾਸਤੇ ਯਾ ਪਾਰ ਵਦਾਣੇ ਵਾਸਤੇ।
ਨਾ-ਨਾ ਹੋ ਬੋਡੀ ਬੋੜ ਬਣਾਣਾਸਤੇ।
ਅੱਛਾ, ਬੋਰੀ ਬਣਾਉਣੀ ਹੈ, ਠੀਕ ਹੈ। ਹੋਰ?
ਬੜਾ ਪਤਾ ਵਿੱਚ ਹੀ
ਹੋਰ ਕਿਹੜੀ-ਕਿਹੜੀ ਕੀ-ਕੀ ਬਣਾਇਆ ਜੇ ਤੁਸੀਂ ਘਰ?
ਆਹ ਹਾਂ ਅ ਅਸੀਂ। ਅਸੀਂ ਹੁਣ ਸ਼ਾਹੀ ਪਨੀਰ ਉਹ ਕ ਕਿੰਦੇ ਦਾਲ ਮਖਣੀ ਖਾਧੀ ਹੈ।
ਅੱਛਾ-ਅੱਛਾ ਘਰ ਬਣਾਈਏ ਤੁਸੀਂ, ਯਾ ਬਾਜ਼ਾਰੋਂ ਲੈ ਕੇ ਆਇ ਓ?
ਨਹੀਂ-ਨਹੀਂ ਘਰ ਬਣਾਈ ਸੀ।
ਮੰਮੀ ਬਣਾਉਂਦੇ ਨੇ?
ਹਾਂਜੀ-ਹਾਂਜੀ, ਮੰਮੀ ਨੇ ਬਣਾਈ ਸੀ।
ਅੱਛਾ ਜੀ। ਹੋਰ ਕਿੱਥੇ ਘੁੰਮਣ ਜਾਣਾ, ਹੁਣ ਗਰਮੀਆਂ ਦੇ ਵਿੱਚ? ਹੁਣ ਗਰਮੀਆਂ ਆ ਗਈਆਂ ਤੇ ਜਾਣਾ ਤੇ ਐਵੇਂ ਸਕੂਲ ਖੁੱਲ ਜਾਣਗੇ।
ਨਹੀਂ-ਨਹੀਂ ਦੋ-ਤਿੰਨ ਦਿਨ ਤਾ ਹੇਨ, ਦੋ- ਤਿੰਨ ਦਿਨ ਰਹ ਗਏ ਹੁਣ ਤਾਂ, ਹੁਣ ਤਾਂ ਸਿੱਧਾ ਸਕੂਲ ਜਾਏਗੇ। ਹੂੰ, ਕੰਮ ਕੱਲ ਨਿਪਟਿਆ ਹੋਇਆ ਸਕੂਲ ਦਾ।
ਹਾਂਜੀ।
ਕੰਮ ਕਰਨ ਨਿਪਟਿਆ ਹੋਇਆ ਸਕੂਲ ਦਾ ਹੁਣ ਤਾਂ ਕਿੱਥੇ ਨੀ ਜਾਣਾ ਹੁਣ ਤਾਂ ਘਰ ਰਹੇ ਕੰਮ ਵੇਖਾਂਗੇ ਕੀ-ਕੀ ਰਹਿ ਗਿਆ ਫਿਰ ਇੱਕ ਜੁਲਾਈ ਤੋਂ ਸਕੂਲ ਜਾਵਾਂਗੇ।
ਅੱਛਾ-ਅੱਛਾ, ਤੁਹਾਨੂੰ ਕੀ-ਕੀ ਚੰਗਾ ਲੱਗਦਾ? ਕਿਹੜੇ-ਕਿਹੜੇ ਕੰਮ ਚ ਤੁਸੀਂ ਬੀਜੀ ਰਹਿੰਦੇ ਹੋ?
ਅ ਜਿਵੇਂ, ਅਸੀੇ ਜਿਵੇਂ ਅ ਕ੍ਰਿਕਟ-ਕ੍ਰਿਕਟ ਖੇਲ ਲੈਂਦੇ ਹਾਂ ਫਰੀ ਟਾਈਮ ਚ। ਜਾਂ ਕਿਤਾਬਾਂ ਪੜ੍ਹ ਲੈਂਦੇ ਹਾਂ।
ਅੱਛਾ-ਅੱਛਾ, ਠੀਕ। ਹੋਰ ਇੰਜੋਏਮੈਂਟ ਵੀ ਬੁੱਕ ਪੜ ਲੈਣ ਦਿਓ। ਕਿਤਾਬਾਂ ਪੜ ਲੈਂਦੇ ਤੁਸੀਂ ਠੀਕ ਹੈ'ਅੱਛਾ।
ਕਦੇ, ਫੇਰ ਅੱਧੇ ਟਾਈਮ ਭਗਵਾਨ ਨੂੰ ਯਾਦ ਕਰ ਲੈਂਦੇ ਹਾਂ।
ਹਾਂ ਉਹ ਤਾਂ, ਜ਼ਰੂਰੀ ਇਹ ਨਾ ਬਾਬਾ ਜੀ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈਗਾ ਨਾ, ਉਹਨੇ ਪਰਾਰ ਲਗਾਣਾਏ ਨਾ ਉਹਨੇ ਪਾਸ ਕਰਨਾ ਸਭ ਕੁਝ ਉਹਨੇ ਠੀਕ ਕਰਨਾ ਨਾ ਹਾਂ ਤੇ ਫੇਰ ਵੱਡੇ ਹੋ ਕੇ ਕੀ ਬਣਨਾ ਅੱਗੋਂ? ਬਾਰਵੀਂ, ਤੋਂ ਬਾਅਦ ਕੀ ਸੋਚਿਆ ਐ?
ਬਾਰ ਜਈਏ ਤੇ ਬਾਰ ਫੇਰ ਕੋਰਸ ਕਰਾਏਗਾ ਫ੍ਰੀ। ਫੇਰ ਤੇ ਉਹਦੇ ਬਾਅਦ। ਹੋਰ ਉਹਦੇ ਬਾਅਦ ਫਿਰ ਉਹਦੇ ਫਿਰ ਉਸਕੇ ਬਾਅਦ ਬਿਜਨੈਸ ਸੰਭਾਲ ਲਾਂਗੇ
ਅੱਛਾ, ਆਪਣਾ ਬਿਜਨਸ ਸੰਭਾਲੋਗੇ ਤੁਸੀਂ ਬਹੁਤ ਅੱਛਾ ਹੈ। ਹਮ ਹ ਠੀਕ ਐ, ਅਸੀਂ ਐਸ ਛੁੱਟੀਆਂ ਅਸੀਂ ਬਸ ਹੁਣ ਆਰਾਮ ਕਰ ਰਹੇ ਸੀ ਅਸੀਂ ਹੁ ਇਸ ਗਰਮੀਆਂ ਚ ਛੁੱਟੀਆਂ ਦੇ ਵਿੱਚ। ਤਿੰਨ- ਚਾਰ ਰਹਿ ਗਏ ਨੇ, ਬੱਚੇ ਕਹਿੰਦੇ ਘੁੰਮਣ ਜਾਣਾ ਗਾ ਇਹਨਾਂ ਨੂੰ ਘੁੰਮਾ ਕੇ ਲਿਆਣਾ ਹੁਣ।
ਕਿੱਥੇ ਜਾਓਗੇ?
ਅਸੀਂ ਜਾਵਾਂਗੇ ਹੁਣ ਸਾ ਹਰਿਦੁਆਰ ਜਾਵਾਂਗੇ ਜਾਂ ਦੇਹਰਾਦੂਨ
ਹਮ-ਹਮ-ਹਮ, ਹੂੰ ਬਹੁਤ ਵਧੀਆ ਜਗ੍ਹਾ ਹੈਗੀ ਘੁੰਮਣ ਦੀ ਦੋਨੋ-ਦੋਨੋ ਵਧੀਆ ਹੈਗੇ ਨੇ ਦੋਨੋ-ਦੋਨੋ ਜਗ੍ਹਾ ਵਧੀਆ ਹੈਏ ਨੇ ਘੁੰਮਣ ਲਈ।
ਹਾਂ ਹਰਦਵਾਰ ਪਹਲੇ ਜਾਵਾਂਗੇ ਓਥੇ ਨਹਾ ਧੋ ਕੇ ਉਸ ਤੋਂ ਬਾਅਦ ਇੱਕ ਘੰਟੇ ਦਾ ਰਾਸਤਾ ਹੈਗਾ, ਦੇਹਰਾਦੂਨ ਦਾ।
ਹਾਂਜੀ ਹਾਂਜੀ ਦੇਹਰਾਦੂਨ ਤੇ ਤਾਂ ਬਹੁਤ ਬੜੀ ਸਾਰੀ ਜਗ੍ਹਾ ਹੈਗੀਆਂ ਘੁੰਮਣ ਲਈ
ਉੱਥੇ ਤਾਂ ਬਰਸਾਤਾਂ ਹਾਂਜੀ ਉੱਥੇ ਤਾਂ ਬਰਸਾਤ ਹਾਂ, ਡਾਕ-ਪੱਥਰ, ਸਹਸਤ੍ਰਧਾਰਾ।
ਹਾਂਜੀ-ਹਾਂਜੀ, ਆਹ ਹੁਣ ਅਸੀਂ ਪਿਛਲੀ ਗਰਮੀਆਂ ਚ ਮਾਲਦੇਵਤਾ ਘੁੰਮ ਕੇ ਆਏ ਸੀ।
ਅੱਛਾ-ਅੱਛਾ ਹਾਂ ਉੱਥੇ ਅਸੀਂ ਐਕੀ ਜਾਣਾ ਹੈਗਾ ਫਿਰ ਹੁਣ।
ਹਾਾਾਾਾਾਾਾਾਾਾਂ ਮਾਲਦੇਵਤਾ ਘੁੰਮ, ਮਾਲਦੇਵ ਤਾ ਘੁੰਮ ਕੇ ਆਓ ਤੁਸੀਂ ਬਹੁਤ ਵਧੀਆ ਜਗ੍ਹਾ ਹੈਗੀ ਇਹ।
ਹਾਂ।
ਉਹਦੇ ਓਥੇ ਪਹਾੜ ਏਨੇ ਊਂਚੇ-ਊਂਚੇ ਹੈਗੇ ਨੇ, ਊਂਦੇ ਓਦੇ ਉਹ, ਉਹਦਾ ਵਾਤਾਵਰਨ ਵੀ ਉਦਾ ਉਦਾ ਸ਼ੁੱਧ ਹੈਗਾ ਜੀ।
ਹਾਂ, ਦੇਹਰਾਦੂਨ ਤੇ ਵੈਸੇ ਵੀ ਅੱਛਾ ਮਤਲਬ। ਸ਼ੇਹਰ ਹੇਗਾ ਏ ਓਰ ਠੰਡਾ ਇਲਾਕਾ ਐ।
ਉਸ ਸੈਡ ਤਾਂ ਮੌਸਮ ਦਾ ਵੀ ਕੁਝ ਨੀ ਪਤਾ ਹੈਗਾ, ਕਦੇ ਬਰਸਾਤ ਆ ਜਾਂਦੀ ਐ, ਕਦੇ ਧੁੱਪ ਆ ਜਾਂਦੀ ਐ।
ਹਾਂ, ਇਓ ਹਾਲ ਹੈਗਾ ਇਥੇ। ਉੱਥੇ ਕਹਿੰਦੇ ਨੇ ਉੱਥੇ ਰਾਤੀਂ ਚੱਦਰ ਲੈ ਕੇ ਸੌਂਦੇ ਨੇ ਲੋਗ ਉਹ ਨੀ ਮਤਲਬ ਪੱਖੇ ਪੱਖੇ ਚਲਾਉਂਦੇ ਰਾਤੀ ਪੱਖੇ ਬੰਦ ਅਸੀਂ ਇੱਥੇ ਏ ਸੀ ਲਾ ਕੇ ਸੌਦੇ ਆ ਉਥੇ ਇੰਜਿਸ ਸੌ ਜਾਂਦੇ ਉੱਥੇ ਗਰਮੀ ਨਹੀਂ ਉੱਥੇ ਬਾਰਾਂ ਮਹੀਨੇ ਮੌਸਮ ਠੀਕ ਰਹਿੰਦਾ
ਹਾਂਜੀ ਹਾਂਜੀ ਉਧਰ ਤਾਂ ਗਰਮੀ ਚ ਲੈ ਗਰਮੀ ਚ ਵੀ ਕੰਬਲ ਲੈ ਕੇ ਸੌਂਦੇ ਨੇ ਰਾ ਤਿੰਨ ਲੋਕ ਜਿਹੜੇ ਪਹਾੜ ਸਾਈਡ ਰਹਿੰਦੇ ਨੇ।
ਹਾਂ। ਹੋਰ
ਹੋਰ। ਹਾਂ।
ਹੋਰ ਕੀ ਘਰ ਬਣਾਉਂਦੀ ਮੰਮੀ ਤੁਹਾਡੇ ਕੀ ਕੀ ਡਿਸ਼ ਬਣਾਉਂਦੀ ਮੰਮੀ। ਡ ਤੁਹਾਡੇ ਮੰਮੀ ਕੀ
ਮੈਨੂੰ ਮੈਨੂੰ ਜ਼ਿਆਦਾਤਰ ਮੈਨੂੰ ਜ਼ਿਆਦਾਤਰ ਸ਼ਾਹੀ ਪਨੀਰ ਪਸੰਦ ਐ। ਹੋਰ ਹੋਰ ਮਲਾਈ ਦੀ ਸਬਜ਼ੀ ਪਸੰਦ ਹੇਗੀ ਏ।
ਹੂੰ
ਹੋਰ ਮੈਨੂੰ ਬਾਕੀ ਫਾਸਟ ਫੂਡ ਤੋਂ ਮੈਂ ਜ਼ਿਆਦਾ ਖਾਂਦਾ ਨੀ ਹੈਗਾ ਕਿਉਂਕਿ ਜਿੰਮ ਕਰਨਾ ਵਾਸਤੇ
ਹਾਂ ਉਹ ਖਾਣਾ ਹੀ ਨਹੀਂ ਚਾਹੀਦਾ।
ਨਾ ਨਾ ਮੈਦਾ ਹੈਗਾ ਉਹ ਮੈਦਾ ਨੁਕਸਾਨ ਕਰਦਾ ਹੈਗਾ। ਕਦੀ ਕਦਾਰ ਹੇਗਾ ਛੇ ਮਹੀਨੇ ਚ ਇੱਕ ਦੋ ਵਾਰ ਖਾਲੀਏ ਖਾਲੀਏ ਵਾਰ ਬਾਰ ਨਹੀਂ ਖਾਂਦੇ।
ਬਹੁਤ ਅੱਛਾ ਹੈਗਾ ਪਤਾ ਕੀ ਨੁਕਸਾਨ ਕਰਦਾ ਘਰ ਦੀਆਂ ਚੀਜ਼ਾਂ ਬਣੀਆਂ ਜਿਹੜੀਆਂ ਖਾਲੋ ਗੇ ਨਾ ਉਹ ਅੱਛਾ ਹੇਗਾ
ਉਹ ਸਾਫ਼ ਸੁਥਰੀ ਚੀਜ਼ ਹੁੰਦੀ ਏ ਅੱਖਾਂ ਦੇ ਸਾਹਮਣੇ ਬਣਦੀ ਹੇਗੀ ਬਾਹਰ ਪਤਾ ਨੀ ਕਿਹੜਾ ਤੇਲ ਯੂਜ ਕਰਦੇ ਨੇ।
ਸਹੀ ਗੱਲ ਏ ਇਹ ਤਾਂ ਸੋਚ ਅੱਛੀ ਐ ਨਾ ਹੂੰ ਤੇ ਲੋਕ ਖਾਂਦੇ ਨੇ ਖਾ ਹੀ ਰਹੇ ਨੇ ਲੋਕ ਲੇਕਿਨ ਕਿ ਅਸੀਂ ਨ ਖਾਂਦੇ ਅਸੀਂ ਵੀ ਨੀ ਖਾਂਦੇ।
ਲੋਕ ਤਾਂ ਲੱਗੇ ਹੋਏ ਲੋਕ ਤਾਂ ਲੋਕ ਨਹੀਂ ਛੱਡਦੇ। ਉਹ ਮੂੰਹ ਦਾ ਸਵਾਦ ਹੈਗਾ ਬਸ। ਜਦੋ ਮੂੰਹ ਦੇ ਥੱਲੇ ਸਵਾਦ ਹੀ ਗਾਇਬ ਹੋ ਜਾਂਦਾ ਹੈਗਾ।
ਹਾਂ ਚਾਹੇ ਆ ਬਿਮਾਰ ਹੋ ਜਾਣ ਭਾਵੇ ਲੇਕਿਨ ਘਰ ਦੀ ਚੀਜ਼ ਨਹੀਂ ਬਾਹਰ ਚੰਗੀ ਲਗਦੀ ਹੈਗੀ ਏ ਹੋਰ-
ਹਾਂਜੀ- ਹਾਂਜੀ ਘਰ ਦੀ ਚੀਜ਼ ਕਿਸੇ ਨੂੰ ਅਛੀ ਨੀ ਲਗਦੀ ਬਾਹਰ ਹੀ ਲੋਕੀ ਖਾਂਦੇ ਨੇ ਜਿਆਦਾ ਤਰ ਨਾ-
ਭਟੂਰੇ ਛੋਲੇ ਚੀਜਾ -
ਹਾਂਜੀ- ਹਾਂਜੀ- ਹਾਂਜੀ ਭਟੂਰੇ ਛੋਲੇ ਘਰ ਹੀ ਖਾਂਦੇ ਨੇ- ਉਹ ਘਰ ਹੀ ਬਣ ਜਾਂਦੇ ਨੇ-
ਹਾਂ ਉਹੀ ਕੀਤਾ ਹੈ। ਗੈ-
ਜੇਂਜੀ
ਅਸੀ ਹੁਣ ਕਲ ਚਲੇ ਜਾਣਾ ਇਥੋ।
ਅਛਾ-
ਬੱਚੇ ਕਹਿੰਦੇ ਜਾਣ ਹੈਗਾ ਮੈਂ ਕਿਹਾ ਕੱਲ ਫੇਰ ਜਾਵਾਂਗੇ ਹਰਿਦੁਵਾਰ ਜਾਵਾਂਗੇ।
ਓਦਾਂ ਓਦਾਂ ਕਿੱਧਰ ਜਾਓਗੇ ਹਰ ਕੀ ਪੋੜੀ ਚ ਜਾਓਗੇ ਕਿਧਰ ਜਾਓਗੇ।
ਹਰ ਦੀ ਪੌੜੀ ਚ ਜਾਵਾਂਗੇ।
ਅੱਛਾ ਬਹੁਤ ਉਹ ਨ ਦੀ ਵਧੀਆ ਜਗ੍ਹਾ ਹੈਗੀ ਹੈ।
ਹੋਰ ਹਰਦੀ ਪੌੜੀ ਦੇ ਨਾ ਧੋ ਕੇ ਫੇਰ ਉਸ ਤੋਂ ਬਾਅਦ ਉਹਦੇ ਉਹਦੇ ਭਠੂਰੇ ਛੋਲੇ ਖਾਵਗੇ ਜਿਹੜਾ ਪੋਨੇ ਦੀ ਦੁਕਾਨ ਹੈਗੀ।
ਹਾਂਜੀ-ਹਾਂਜੀ ਉਹ ਵਧੀਆ ਬਣਾਉਂਦਾ ਹੈਗਾ।
ਹਾਂ ਫੋਨ ਉਹਦੇ ਕੋਲ ਖਾ ਕੇ ਸਾਰੇ ਬਾਜ਼ਾਰ ਘੁੰਮ-ਘਾਮ ਕੇ ਜੋ ਬੱਚਿਆਂ ਨੇ ਲੈਣਾ- ਲੈਣਾ।
ਇਹ ਉਹ ਰਹੋਗੇ ਕਿੱਧਰ ਹੋਟਲ ਲੋਗੇ ਧਰਮਸ਼ਾਲਾ ਚ ਸੋਗੇ।
ਅਸੀਂ, ਸਾਡੇ ਉੱਥੇ ਮੇਰੀ ਇੱਕ ਫਰੈਂਡ ਹੈਗੀ ਉਹਨਾਂ ਦੇ ਘਰ ਰੁਕਤਵਾਂਗੇ।
ਅੱਛਾ-ਅੱਛਾ, ਉਹ ਵਧੀਆ ਗੱਲ ਹੈਗੀ ਹੈ ਡੱਕੇ ਨੀ ਖਾਣਾ ਪੈਣਾ ਤੁਹਾਨੂੰ।
ਹ-ਹਾਂ ਉਸ ਤੋਂ ਬਾਅਦ ਫਿਰ ਅਸੀਂਧਰ ਦਨ ਚਲੇ ਜਾਵਾਂਗੇ ਇੱਕ ਘੰਟੇ ਦਾ ਰਸਤਾ ਹੈਗਾ ਇੱਕਦੋਂ।
ਹਾਂਜੀ ਹ ਦੇਹਰਾਦੂਨ- ਦੇਹਰਾਦੂਨ ਕਿੱਥੇ ਰੋ ਗਿਆ ਘਰ ਆ ਜਾਵੇ ਉਸਦੇ ਬਾਅਦ।
ਹਰਿਦੁਵਰ ਤੋਂ ਇੱਕ ਘੰਟੇ ਤੱਕਗੇ ਰਸਤਾ ਹੈਗਾ ਉੱਥੇ ਮੇਰੇ ਵੀਰ ਜੀ ਹੁੰਦੇ ਨੇ ਨਾ ਮੇਰੇ ਭਾਜੀ ਹੁੰਦੇ ਨੇ ਉੱਥੇ ਤੇ ਉਹਨਾਂ ਕੋਲ ਲੁਕਾਂਗੇ
ਅਛਾ, ਜੀ ਉਥੇ ਹੀ ਖਾਓਗੇ ਉਥੇ ਹੀ ਨਾ ਹੋਓਗੇ। ਖਾਣ- ਪੀਣ ਦਾ ਉਹ ਉਥੇ ਹੀ ਕਰੋਗੇ?
ਹਾਂਜੀ- ਹਾਂਜੀ ਨਹੀ- ਨਹੀ ਉਥੇ ਹੀ। ਬਾਜਾਰੋ ਹੀ ਖਾਵਾਗੇ ਨਾਲ ਨੀ ਲੈ ਕੇ ਜਾਣਾ।
ਅਲਵਾਈ ਨਾਲ ਲੈ ਕੇ ਗਏ ਸੀ ਉਥੇ ਹੀ ਨਆਦਾ ਹੈਗਾ ਉਥੇ ਹੀ ਬਣਾਇਆ ਹੈਗਾ।
ਨਾ- ਨਾ ਅਸੀ ਤਾਂ ਉਥੇ ਬਜ਼ਾਰੇੋ ਖਾਵਾਂਗੇ ਜੇ ਜਾਣਾ ਹੈ। ਘੁੰਮਣ ਵਾਸਤੇ- ਪਤਾ ਕੀ ਇਕ ਦਿਨ ਅਸੀੇ ਘੁੰਮਣ ਜਾਣਾ ਹੋਵੇ ਤੇ ਕੀ ਸਮਾਨ ਨਾਲ ਲੈ ਕੇ ਜਾਈਏ ਆਪਣੇ ਆਪ ਬਜਾਰੋ ਉਥੋ- ਉਥੋ ਖਾਲਾਗੇ ਜਿਹੜੀ ਚੀਜ ਬਣੀ ਹੁੰਦੀ ਹੋਈ ਬੰਦਾ ਖਾਣੀ ਬਣਦੀ ਹੋਵੇ-
ਹਾਂਜੀ-
ਹੋਰ- ਇਕ ਦਿਨ ਵਾਸਤੇ ਜਾਣਾ ਹੈ। ਤੇ ਹਾਂਜੀ ਹੁਣ- ਮੈ ਰਾਤ ਨੂੰ ਖਾਂਦੀ ਨੀ ਰੋਟੀ।
ਅਛਾ ਹਾਲੀ ਸਵੇਰੇ ਵ ਦੁਪਹਿਰ ਨੂੰ ਖਾਂਦੇ ਹੋ।
ਅਸੀ ਸਿਰਫ ਦੁਪਹਿਰੇ ਦੋ ਬਸ ਸਵੇਰੇ ਨਾਸਤਾ ਨੀ ਕਰਦੇ। ਹੂੰ ਬਸ ਰਾਤ ਨੂੰ- ਹੂੰ -
ਠੀਕ ਹੈ। ਜੀ ਠੀਕ ਹੈ।
ਹੋਰ-
ਹੋਰ ਠੀਕ ਹੈ। ਜੀ ਸਤਿ੍ਰ ਅਕਾਲ ਫੇਰ-
ਹੈਲੋ-
ਠੀਕ ਹੈ। ਠੀਕ ਹੈ। ਸਤਿਸ੍ਰੀ ਅਕਾਲ-
ਅਛਾ, ਜੀ ਸਤਿ ਸ੍ਰੀ ਅਕਾਲ ਜੀ-
ਠੀਕ ਹੈ। ਜੀ-